ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ। ਹੈਲੋ।
ਹੈਲੋ।
ਸਾਸ੍ਰੇ ਆ ਕਾਲ ਜੀ‌।
ਸਸ੍ਰੀ ਕਾਲ ਜੀ।
ਅਵਾਜ਼ ਆ ਰੀ ਆ ਤੁਹਾਨੂੰ?
ਹਾਂਜੀ-ਹਾਂਜੀ, ਹੁਣ ਆਏ ਜੀ।
ਕਿਵੇਂ ਓ ਤੁਸੀ?
ਵਦੀਆ ਜੀ ਤੁਸੀ ਸੁਨਾਓ।
ਅਸੀ ਵਦੀਆ ਹੋਰ ਘਰੇ ਸਬ ਵਦੀਆ ਤੁਆਡੇ?
ਸਬ ਬੜਿਆ ਜੀ ਸਬ ਬੜਿਆ।
ਹਾਂਜੀ। ਮੈਂ ਤੁਆਡੇ ਨਾਲ ਜਿਵੇਂ ਤੁਆਡੇ ਪਿੰਡ ਦੇ ਸਕੂਲਾਂ ਬਾਰੇ ਗੱਲ ਕਰਾਂਗੀ, ਵੀ ਤੁਆਡੇ ਸਕੂਲ ਚ ਵੀ ਤੁਆਡੇ ਪਿੰਡ ਚ ਪ੍ਰਾਈਵੇਟ ਸਕੂਲ ਜਾਦਾ ਨੇ ਕੇ ਸਰਕਾਰੀ ਬਣੇਆ ਹੋਏਆ?
ਓਕੇ ਜੀ ਓਕੇ। ਸਾਡੇ ਏਥੇ ਅ ਪ੍ਰਾਈਵੇਟ ਜਾਦਾ ਹੈਗੇ ਜੀ ਸਕੂਲ।
ਅੱਛਾ ਤੁਸੀ ਸੈ਼ਰ ਚ ਰੈਂਦੇ ਓ ਪਿੰਡਾਂ ਚ?
ਸੈ਼ਰ ਚ ਹੈਗੇ ਜੇ।
ਅੱਛਾ ਹਾਂ, ਫੇਰ ਤਾਂ ਓਥੇ ਪ੍ਰਾਈਵੇਟ ਈ ਨੇ।
ਹਾਂਜੀ, ਨਾਲੇ਼-ਨਾਲੇ਼ ਪਿੰਡ ਵੀ ਹੈਗਾ ਓਥੇ ਇੱਕ ਦੋ ਸਕੂਲ ਹੈਗੇ ਸਰ ਸਰਕਾਰੀ ਵੀ, ਬੱਟ ਪ੍ਰਾਈਵਟ ਜਾਦਾ ਹੈਗੇ ਏਥੇ।
ਹਾਂਜੀ। ਤੇ ਮਤਲਬ ਬੀ ਓਥੇ ਫੀਸ-ਫੂਸ ਤਾਂ ਫੇਰ ਜਾਦਾ ਹੋਣੀ ਨਾ।
ਫੀਸ ਤੋਂ ਬੋਤ ਜਾਦਾ ਆ ਮੇਰੀ।
ਹਾਂਜੀ। ਪਰ ਹੋਣ ਸਰਕਾਰੀ ਨਾ, ਸਾਡੇ ਪਿੰਡਾਂ ਚ ਤਾਂ ਸਰਕਾਰੀ ਸਕੂਲ ਬਣੇਆ ਹੋਏਆ ਓ ਬੋਤ ਜਾਦਾ ਵਦੀਆ। ਤੇ ਓਦੇ ਚ ਵੀ ਇੰਗਲਿਸ਼ ਮੀੜੀਅਮ ਈ ਪੜਾਏਆ ਜਾਂਦਾ ਸਬ ਕੁੱਛ।
ਓਕੇ ਜੀ।
ਹਾਂਜੀ। ਤੇ ਫੀਸ ਵੀ ਕਮ ਹੀ ਹੈ ਬੱਚਿਆਂ ਦੀ ਤਾਂ ਕਰਕੇ, ਤੇ ਨਾਲ ਦੇ ਪਿੰਡਾਂ ਦੇ ਵੀ ਬੱਚੇ ਪੜ੍ਹਨ ਆਉਂਦੇ ਇੱਥੇ।
ਅੱਛਾ ਜੀ!
ਹਾਂਜੀ। ਤੇ ਤੁਹਾਨੂੰ ਜਿਵੇਂ ਮਤਲਬ ਸਰਕਾਰੀ ਸਕੂਲ ਵ ਵਧੀਆ ਲੱਗਦੇ ਆ ਪ੍ਰਾਈਵੇਟ।
ਮੈਨੂੰ ਤੋਹੀ ਵੇਂ ਤੋਂ ਆਪਾਂ ਵੀ ਸਰਕਾਰੀ ਸਕੂਲ 'ਚ ਹੀ ਪੜ੍ਹੇ ਹੋਏ ਹੈਗੇ। ਬਟ ਅੱਜ ਕਰਨਾ। ਜੋ ਸਾਡੇ ਨਾਲ-ਨਾਲ ਵਾਲੇ ਨਾ। ਪਿੰਡ 'ਚ ਹੈਗੇ ਨਾ ਸਕੂਡੋ ਉਹ ਕੁਛ ਐਵੇਂ ਹੈਗੇ, ਵਧੀਆ ਨੀ ਹੈਗੇ ਉੱਥੇ ਨਾ ਪੜ੍ਹਾਈ ਹੈਗੀ। ਨਾ ਸਾਫ ਸੁਥਰਾ ਹੈਗਾ ਉਹ, ਨਾ ਟੀਚਰ ਪ੍ਰੋਪਰਲੀ ਹੈਗੇ ਉੱਥੇ।
ਹਾਂਜੀ, ਇਹ ਤਾਂ ਹੈ।
ਉੱਥੇ ਫਿਰ ਪਿੰਡ ਦੇ ਹੀ ਬੱਚੇ ਜਾਂਦੇ ਨੇ।
ਹਾਂ। ਕਿਉਂਕਿ ਜਿਹੜੇ ਪਿੰਡਾਂ 'ਚ ਹੁੰਦੇ ਆ ਨਾ, ਉਹ ਉਹਨਾਂ ਨੂੰ ਫਿਰ ਆਉਣਾ ਜਾਣਾ ਨੀ ਕਰਨਾ ਪੈਂਦਾ, ਸੌਖਾ ਹੋ ਜਾਂਦਾ ਉਹਨਾਂ ਨੂੰ।
ਹਾਂਜੀ- ਹਾਂਜੀ, ਹਾਂਜੀ। ਬਟ ਕਈ ਜਗ੍ਹਾ ਮੈਂ ਵੀ ਦੇੇਖਿਆ, ਕੀ-ਕੀ ਹਾਂਜੀ।
ਫੀਸਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ।
ਪ੍ਰਾਈਵੇਟ ਸਕੂਲਾਂ ਦੀ ਤਾਂ ਬਸ, ਹਾਂਜੀ ਬਹੁਤ ਫੀਸਾਂ ਹੈਗੀਆਂ ਜੀ।
ਹਾਂਜੀ, ਤੇ ਉਹਨਾਂ ਦੀ ਯੂਨੀਫੋਮ ਵੀ ਉਹ ਵੀ ਬਹੁਤ ਮਹਿੰਗੀ ਹੁੰਦੀ ਆ‌।
ਬਿਲਕੁਲ ਜੀ, ਬੁੱਕਸ ਹੋ ਗਈ ਜੀ, ਸ਼ੂਜ਼ ਉਹਨਾਂ ਦੇ ਮੈਚਿੰਗ ਹੋਣੇ ਚਾਹੀਦੇ ਨੇ। ਤੇ, ਔਰ ਵੀ ਖਰਚੇ ਹੋ ਜਾਂਦੇ ਨੇ ਉਹਨਾਂ ਦੇ।
ਹਾਂਜੀ।
ਕਦੇ ਇਹ ਫੰਕਸ਼ਨ, ਕਦੇ ਉਹ ਫੰਕਸ਼ਨ।
ਹਾਂਜੀ।
ਹਨਾ, ਏਦਾਂ ਦੀ ਐਕਟੀਵਿਟੀਸ ਕਰਾਉਦੇ ਨੇ ਤੇ ਖ਼ਰਚਾ ਹੁੰਦਾ ਏ ਜੀ।
ਹਾਂਜੀ। ਤੇ ਸਰਕਾਰੀ ਸਕੂਲਾਂ 'ਚ ਤਾਂ ਯੂਨੀਫੋਮਾਂ ਮਿਲਦੀਆਂ ਨੇ ਅੱਠਵੀਂ ਤੱਕ ਤਾਂ।
ਯੂਨੀਫੋਮ ਵੀ ਮਿਲਦੀ ਨੇ, ਮੈਂ ਕਈ ਸਕੂਲਾਂ ਤੋਂ ਬੁੱਕਸ ਵੀ ਮਿਲਦੀਆਂ ਨੇ ਮੇਰੇ ਖਿਆਲ ਸੇ।
ਹਾਂਜੀ, ਖਾਣਾ ਵੀ ਮਿਲਦਾ।
ਖਾਣਾ ਵੀ ਮਿਲਦਾ, ਸਕੋਲਰਸ਼ਿਪ ਵੀ ਹੈਗੀ ਹੈ ਮੇਰੇ ਖਿਆਲ ਦੇ ਬੱਚਿਆਂ ਲਈ।
ਹਾਂਜੀ। ਤੇ ਹੁਣ ਤਾਂ ਨਾ, ਹਾਂਜੀ ਹੁਣ। ਤਾਂ ਜਿਵੇਂ ਪਿੰਡਾਂ 'ਚ ਹੀ ਹੁਣ ਲੱਗਣ ਲੱਗ ਗਏ, ਬੱਚੇ ਜਿਹੜੇ ਪ੍ਰਾਈਵੇਟ 'ਚ ਪੜ੍ਹਦੇ ਸੀ।
ਹਾਂਜੀ-ਹਾਂਜੀ, ਹੁਨ ਫ਼ਰਕ ਹੋ ਗਿਆ ਨਾ, ਜਿਹੜੇ ਹਾਂਜੀ। ਐਕਚੁਲੀ ਕਯਾ ਹੋ ਗਿਆ ਨਾ ਜੀ, ਕਰੋਨਾ ਤੋਂ ਬਾਅਦ ਕੀ ਹੋ ਗਿਆ ਜੀ ਕਈ ਲੋਕਾਂ ਦੀ ਨਾ ਨੌਕਰੀਆਂ ਛੁੱਟ ਗਈਆਂ ਨੇ।
ਹਾਂਜੀ।
ਹਨਾ ਉਦਾ, ਉਦੋਂ ਬਾਅਦ ਵੀ ਬਹੁਤ ਫਰਕ ਪੈ ਗਿਆ ਸੀ।
ਹਾਂਜੀ, ਇਹ ਤਾਂ ਹੈ ਹੀ।
ਬਟ ਹਰਿਆਣਾ ਵਿੱਚ ਵੀ ਆਪਾਂ ਵੇਖਿਆ ਸੀ, ਕਿ ਚੰਗੇ ਸਕੂਲ ਹੈਗੇ ਕਾਫੀ। ਬਾਕੀ ਤੋਂ ਆਪਾਂ ਸਾਰਿਆਂ ਨੀ ਵੇਖਿਆ ਸੁਣੀਆਂ ਹੀ ਹੈਗੀਆਂ, ਅਖ਼ਬਾਰਾਂ ਚ' ਵੀ ਆਉਂਦੀਆਂ ਨੇ ਜਿਹੜੇ ਖ਼ਬਰਾਂ ਬਟ ਕਈ ਸਕੂਲ, ਤੋਂ ਏਦਾਂ ਦੇ ਹੈਗੇ ਨਾ, ਜਿਹੜੀ ਬਰਸਾਤ ਹੈਗੀ ਅੱਜ ਕੱਲ ਹੋ ਰਹੀ ਹੈ ਤੇ ਉਹਨਾਂ ਦੇ ਛੱਤ ਵੀ ਟਪਕ ਰੇ ਨੇ, ਬੱਚੇ ਖੁੱਲੇ 'ਚ ਪੜ੍ਹ ਰੇ ਨੇ ਓਨਾਂ ਦੀ ਤੇਸਟੀ ਦਾ ਕੋਈ ਖਿਆਲ ਨਈ ਰੱਖਿਆ ਜਾਨਾ।
ਹਾਂਜੀ ਤੇ ਹੁਣ ਤਾਂ ਜਿਵੇਂ ਸਰ ਕਾਰੀ ਸਕੂਲਾਂ 'ਚ ਵਾਹਲੀਐਂ ਗਰਾਂਟਾਂ ਮਿਲਣ ਲੱਗ ਗਈਆਂ, ਗਰਾਊਂਡ ਵਗੈਰਾ ਬਣ ਗੇ।
ਹਾਂਜੀ-ਹਾਂਜੀ, ਕਿਤੇੇ-ਕਿਤੇ ਡਿਵੈਲਪਮੈਂਟ ਹੈਗੀ ਜੀ, ਕਿੱਥੇ ਹੈਗੀ ਨੀ ਬਿਲਕੁਲ ਵੀ।
ਹਾਂ ਓ ਤਾਂ ਹੈ।
ਮੈਨੂੰ ਲੱਗਦੈ
ਵੈਸੇ ਸਾਡੇ ਪਿੰਡ 'ਚ ਤਾਂ ਸਾਡੇ ਪਿੰਡ 'ਚ ਤਾਂ ਬੋਤ ਵਧੀਆ ਹਰੇਕ ਬੱਚੇ ਨੂੰ ਜਿਵੇਂ ਵਧੀਆ ਪੜ੍ਹਾਇਆ ਜਾਂਦਾ ਏ ਤੇ ਇੱਥੇ ਤਾਂ ਨਾਲ ਦੇ ਪਿੰਡਾਂ ਤੋਂ ਵੀ ਬੋਤ ਬੱ ਚੇ ਆਂਦੇ ਆ।
ਅੱਛਾ ਜੀ।
ਹਾਂਜੀ ਤੇ ਹੁਣ ਤਾਂ ਜਿਵੇਂ ਓਨਾਂ ਨੂੰ ਪੜ੍ਹਾਉਣ ਲਈ ਓ ਤ ਵਾ ਮਤਲਬ ਬੋਤ ਵਧੀਆ ਟੀਚਰ ਵੀ ਸਾਰੇ ਇੰਗਲਿਸ਼ ਪੜਓਦੇ ਨੇ ਓਨਾਂ ਨੂੰ। ਤੇ ਜਿਵੇਂ ਲਾਇਬ੍ਰੇਰੀਆਂ ਵੀ ਬਣੀਆਂ ਹੁੰਦੀਐ।
ਹਾਂਜੀ-ਹਾਂਜੀ ਤੋ ਈ ਮੈਂ ਕਿਐ ਨਾ ਕਈ ਸਕੂਲ ਕਾ ਫੀ ਡਿਵੈਲਪਮੈਂਟ ਕਰ ਗਏ ਨੇ ਲੇਕਿਨ ਕਈ ਜੇੜੇ ਪਿੰਡਾਂ 'ਚ ਹੈਗੇ ਨਾ ਮੈਨੂੰ ਨ ਲੱਗਦਾ ਓਥੇ ਹੁ ਕਾਫੀ ਡਿਵੈਲਪਮੈਂਟ ਦੀ ਜ਼ਰੂਰਤ ਹੈਗੀ।
ਹਾਂਜੀ ਕਈ-ਕਈ ਪਿੰਡਾਂ 'ਚ ਤਾਂ ਮੈਂ ਵੀ ਵੇਖਿਐ ਪਰ ਜਿਵੇਂ ਸਾਡੇ ਪਿੰਡ 'ਚ ਬਣਿਆ ਹੋਇਆ ਓ ਥੇ ਤਾਂ ਮਤਲਬ ਜੇੜੇ ਬੱਚੇ ਪੈਲਾਂ ਪ੍ਰਾਈਵੇਟ ਪੜ੍ਹਦੇ ਸੀ ਓ ਹੁਣ ਹਟ ਕੇ ਤੇ ਸਾਰੇ ਐਸ ਸਕੂਲ 'ਚ ਪੜ੍ਹਦੇ ਆਂ।
ਅੱਛਾ ਜੀ, ਤਾਡੇ ਜੇੜੇ ਏੱਥੇ ਨਾਲ ਈ ਹੈਗਾ ਹੂਨ ਓਨਾਂ ਦੇ ਕੋਈ ਪਰਵਾਹ ਨੀ ਹੈਗੀ ਟੀਚਰਾ ਨੂੰ ਏਨਾਂ ਦਾ ਰਿਜ਼ਲਟ ਬੇਕਾਰ ਆਏਆ ਹੈਗਾ। ਬੱਚਾ ਪੜ੍ਹ ਰਿਐ ਤੇ ਹੁਨ ਪੜ੍ਹ ਰਿਆ ਕੇ ਨਈ, ਹੋਮਵਰਕ ਕੀਤਾ ਨੀ ਕੀਤਾ, ਡਰੈਸ ਕਿਵੇਂ ਦੀ ਪਾਈ ਹੈਗੀ ਬੂਟ ਕੇੜੇ ਪਾਏ ਹੈਗੇ ਕੋਈ ਪਤਾ ਨੀ ਹੈਗਾ।
ਹਾਂ। ਓ ਤਾਂ ਨਾ ਕੁਛ ਪ੍ਰਿੰਸੀਪਲਾਂ ਤੇ ਵੀ ਹੁੰਦਾ ਐ ਵੀ ਜਿਵੇਂ ਕਈ ਜਿਵੇਂ ਸਖ਼ਤ ਹੁੰਦੇ ਆ ਤੇ ਓ ਮਤਲਬ ਸਾਰੇ ਰੂਲ ਫੋਲੋ ਕਰਨੇ ਪੈਂਦੇ ਆ ਓਨਾਂ ਦੇ ਤੇ ਕਈ ਨਈ ਗੌਰ ਕਰਦੇ।
ਹਾਂਜੀ ਓਈ ਨਾ ਸਰਕਾਰ ਵੀ ਨਾ ਮੈਨੂੰ ਲੱਗਦਾ ਪ੍ਰੋਪ ਰਲੀ ਨਾ ਹਰ ਸਕੂਲ 'ਚ ਧਿਆਨ ਨ ਦਿੰਦੇ ਹੈਗੇ।
ਹਾਂਜੀ ਏ ਤਾਂ ਹੈ ਪਰ ਸਾਡੇ ਦੋ ਸ ਕੂਲ ਬਣੇ ਆ। ਇੱਕ ਤਾਂ ਜਿਵੇਂ ਛੋਟੇ ਬੱਚੇਆਂ ਦਾ, ਏੱਕ ਪੈਲੀ ਤੋਂ ਪੰਜਵੀਂ ਤੱਕ ਤੇ ਦੂਜਾ ਛੇਵੀਂ ਤੋਂ ਬਾਰ੍ਹਵੀਂ ਤੱਕ
ਅੱਛਾ ਜੀ, ਇੱਥੇ ਵੀ ਕਈ ਸਕੂਲ ਹੈਗੇ ਬਸ ਆ ਆਪਾਂ ਸੁਣੇ ਹੈਗੇ, ਦੇਖੇ ਵੀ ਹੈਗੇ ਬਟ ਮੈਨੂੰ ਲੱਗਦੈ ਜ਼ਿਆਦਾਤਰ ਸਕੂਲਾਂ ਦੀ ਨਾ ਹਾਲਤ ਬਹੋਤ ਖ਼ਰਾਬ ਹੈਗੀ।
ਹਾਂ ਓ ਤਾਂ ਹੈ, ਕਿਤੇ-ਕਿਤੇ ਤਾਂ ਅਸੀ ਵੇਖਦੇ ਆਂ ਜਿਵੇਂ ਨਿਊਜ਼ ਵੀ ਆਦੀਐ ਕਈ-ਕਈ ਸਕੂਲਾਂ ਦੀਆਂ
ਹਾਂਜੀ ਦੇਖੋ ਅਖ਼ਬਾਰ ਮੈਂ ਪੜ੍ਹਦੀ ਆਂ ਨਾ ਤਾਂ ਅੱਜ ਕਾੱਲ ਕਾਫ਼ੀ ਦੋ ਤਿੰਨ ਨਿਊਜ਼ ਆ ਈ ਜਾਂਦੇ ਨੇ। ਪਿੰਡ ਬਾਰੇ ਕੀ
ਹਾਂਜੀ ਤੇ ਕਈ ਵਾਰ ਤਾਂ ਓ ਟੀ ਚਰ ਵੀ ਸੁੱਤੇ ਈ ਹੁੰਦੇ ਆ ਕਲਾਸ 'ਚ ਤੇ ਬੱਚੇ ਬੈਠੇ ਹੁੰਦੇ ਆ।
ਓਹੀ ਨਾ ਲੇਕਿਨ ਏ ਦੇਖੋ ਰਿਸਪੋਂਸੀਬਿਲਿਟੀ ਹੋਣੀ ਚਾਈਦੀ ਐ ਟੀਚਰ ਦੀ ਕਿ ਬੱਚਾ ਐਥੇ ਪੜ੍ਹਨ ਲਈ ਆਇਆ ਤੇ ਮੈਨੂੰ ਕਿ ਸਫ਼ਾਈ ਏ।
ਹਾਂਜੀ ਤੇ ਫੇਰ ਤਾਂ ਈ ਫੇਰ ਬੱਚੇ ਪੜ੍ਹਦੇ ਨੀ ਤੇ ਵਿਗੜ ਜਾਂਦੇ ਫਿਰ।
ਓਹੀ ਨਾ ਤੇ ਓਨਾਂ ਧਿਆਨ ਈ ਨੀ ਲੱਗਣਾ ਤੋ ਫਿਰ ਓ ਤੋ ਕਰੂੰਗੇ ਨਾ ਏਦਾਂ ਦੇ ਕੰਮ। ਸਭ, ਸਰਕਾਰ ਉਹਨੂੰ ਵੀ ਚਾਹੀਦਾ ਕਿ, ਪ੍ਰੋਪਰਲੀ ਬਿਲਡਿੰਗ ਪ੍ਰੋਵਾਈਡ ਕਰੇ ਬੱਚਿਆਂ ਦੀ
ਹਾਂਜੀ, ਤੇ ਵੈਸੇ ਪ੍ਰਾਈਵੇਟ ਪ੍ਰਾਈਵੇਟ ਵਿਚ ਵੀ ਸਹੀ ਹੈ, ਕਿਉਂਕਿ ਉਹ ਪੂਰੇ ਡਿਸਿਪਲਨ ਚ ਰੱਖਦੇ ਆ ਨਾ ਬੱਚੇ ਨੂੰ
ਹਾਂਜੀ ਬਿਲਕੁਲ।
ਪੂਰੀ ਉਹਨਾਂ ਦੀ ਡਾਇਰੀ ਬਣੀ ਹੁੰਦੀ ਹੈ। ਉਹਨਾਂ ਦਾ ਹੋਮਵਰਕ ਤੇ ਸਾਰਾ ਉਹ ਕਰਵਾਉਂਦੇ ਆ ਫਿਰ
ਪ੍ਰੋਪਰਲੀ ਚੈੱਕ ਹੁੰਦਾ ਸਭ ਕੁਛ ਹੁੰਦਾ, ਕਿ ਸਾਫ਼ ਸੁਥਰੇ ਬੱਚੇ ਜਾਂਦੇ ਨੇ ਸਕੂਲ।
ਹਾਂਜੀ, ਤੇ ਸਰਕਾਰੀ ਸਕੂਲਾਂ ਚ ਤਾਂ ਉਹ ਫੋਨ ਵੀ ਨੀ ਕਰਦੇ ਮਾਪਿਆਂ ਨੂੰ ਘਰੇ ਬਸ ਮਹੀਨੇ ਤੋਂ ਜਾਂ ਫੇਿਰ ਪੰਜ ਛੇ ਮਹੀਨਿਆਂ ਤੋਂ ਬੁਲਾਉਂਦੇ ਆ, ਉਹ ਵੀ ਪੀਟੀਐਮ ਹੁੰਦੀ ਹੈ ਤਾਂ।
ਉਹਨਾਂ ਨੂੰ ਪੁੱਛਦਾ ਹੀ ਨੀ ਜੀ, ਕੋਈ ਨੀ।
ਹਾਂਜੀ, ਤੇ ਪ੍ਰਾਈਵੇਟਾ 'ਚ ਤਾਂ ਬੁਲਾ ਲੈਂਦੇ ਆ ਉਦੋਂ ਵੀ, ਜੇ ਕੰਮ ਨਾ ਕਰਿਆ ਹੋਵੇ ਤਾਂ ਵੀ।
ਦੇਖੋ ਨਾ ਜੇ ਪਿੰਡਾਂ 'ਚ ਜਾਂਦੇ ਨੇ ਮਿਹਨਤ ਮਜ਼ਦੂਰੀ ਕਰਨੇ ਵਾਲ ਦੇ ਬੱਚੇ। ਹਨਾ ਜੀ, ਕੰਮ ਪੜ੍ਹੇ ਲਿਖੇ ਹੋਣਗੇ ਉਹ ਵੀ ਪੇਰੈਂਟਸ ਵਿਚਾਰੇ ਬਟ ਨਾ, ਇਹ ਟੀਚਰ ਦੀ ਵੀ ਜਿੰਮੇਵਾਰੀ ਹੈਗੀ, ਕਿ ਬੱਚਾ ਜੋ ਸਾਡੇ ਕੋਲ ਆਇਆ, ਉਹਨੂੰ ਪ੍ਰੋਪਰਲੀ ਪੜ੍ਹਾਓ ਹਨਾ। ਉਹ ਦਾ ਭਵਿਸ਼ ਬਣਾਉਣਾ ਟੀਚਰ ਦਾ ਹੀ ਕੰਮ ਹੁੰਦਾ ਹੈਗਾ।
ਹਾਂਜੀ।
ਬਿਲਕੁਲ ਧਿਆਨ ਨੀ ਦਿੰਦਾ ਇਸ ਵਲ।
ਹਾਂ ਹੋਰ ਦੱਸੋ ਤੁਹਾਡੇ ਮਤਲਬ ਕਿ, ਫੇਰ ਸਾਰੇ ਪ੍ਰਾਈਵੇਟ ਹੀ ਨੇ ਗੌਰਮੈਂਟ ਕੋਈ?
ਗਰਮੈਂਟ ਹੈਗਾ ਇੱਥੇ, ਜਿਹੜੇ ਗਰਲ ਸਕੂਲ ਹੈਗਾ, ਬੋਇ ਸਕੂਲ ਹੋਗਾ ਹੈਗਾ।
ਅੱਛਾ, ਅਲੱਗ-ਅਲੱਗ ਬਣੇ ਹੋਏ ਆ।
ਹਾਂ ਬਣੇ ਵੀ ਇਕੱਠਾ ਵੀ ਹੈਗਾ ਕੁੜੀਆਂ ਤੇ ਮੁੰਡਿਆਂ ਦਾ, ਹਾਂਜੀ।
ਸਾਡੇ ਤਾਂ ਮਤਲਬ ਕੀ ਵੈਸੇ ਅਲੱਗ- ਅਲੱਗ ਵੀ ਕਲਾਸਾਂ ਹੁੰਦੀਆਂ, ਮੁੰਡਿਆਂ ਦੀ ਅਲੱਗ ਤੇ ਕੁੜੀਆਂ ਦੀ ਅਲੱਗ।
ਹਾਂਜੀ।
ਤੇ ਇੱਥੇ ਤਾਂ ਸਿਕਓਰਟੀ ਗਾਰਡ ਵੀ ਬੈਠਾ ਹੁੰਦਾ। ਵੀ ਗੇਟ ਦੇ ਜਿੱਥੋਂ ਆਪਾਂ ਐਂਟਰ ਕਰਦੇ ਹਾਂ ਉੱਥੇ
ਬਿਲਕੁਲ, ਸਾਡੇ ਵੀ ਇਏਦਾਂ ਹੀ ਹੈਗੇ ਸਕੂਲ ਸੀ ਸੀ ਟੀ ਵੀ ਲੱਗੇ ਹੋਏ ਨੇ ਹ।
ਹਾਂਜੀ, ਪਾਰਕ ਬਣੇ ਆ ਹਰੇਕ ਤਰ੍ਹਾਂ ਦੇ।
ਹਾਂਜੀ, ਹਾਂਜੀ ਪ੍ਰਾਈਵੇਟ ਸਕੂਲ ਵਾਲੇ ਨਾ ਤਾਂ ਹਾਂਜੀ। ਪੈਰੈਂਟਸਾਂ ਵੀ ਤੋਂ ਪੈ ਫੀਸਾਂ ਦੇ ਦਿੰਦੇ ਨੇ, ਕਿ ਉਹਨਾਂ ਨੂੰ ਨਾ ਫੈਸਿਲਿਟੀ ਸਾਰੀ ਮਿਲਦੀ ਹੈ।
ਹਾਂਜੀ, ਇਹ ਤਾਂ ਹੈ।
ਹਨਾ, ਅੱਛੀ ਬਿਲਡਿੰਗ ਉਹਨਾਂ ਦੀ ਹੋਊਗੀ। ਵਧੀਆ ਪਾਣੀ ਪੀਣੇ ਨੂੰ ਹੋਊਗਾ। ਬੈਕਗਰਾਊਂਡ ਵਧੀਆ ਹੋਊਗਾ ਉਹਨਾਂ ਦਾ।
ਹਾਂਜੀ।
ਬੱਸਾਂ ਪ੍ਰੋਪਰਲੀ ਸਾਫ਼ ਸੁਥਰੀਆਂ ਹੈਗੀਆਂ ਆ। ਆਉਣ ਜਾਣ ਦੀ ਪ੍ਰੋ ਮਤਲਬੀ ਹੈਗੀ ਕੋਈ ਨੀ ਬੱਚਿਆਂ ਨੂੰ
ਹਾਂਜੀ, ਇਹ ਤਾਂ ਹੈ।
ਹਾਂਜੀ। ਤਾਂ ਹੀ ਕਰਕੇ ਨਾ ਪੇਰੈਂਟਸ ਵੀ ਫੀਸ ਦੇ ਦਿੰਦੇ ਨੇ, ਕਿ ਚਲੋ ਕੋਈ ਗੱਲ ਨੀ ਸਾਡਾ ਬੱਚਾ ਉੱਥੇ ਤੇ ਪੜ੍ਹ ਰਿਹਾ ਹੈਗਾ।
ਹਾਂ ਉਹ ਤਾਂ ਪਰ ਜਿਵੇਂ ਕਈ-ਕਈ ਫੈਮਲੀਆਂ 'ਚ ਆਪਾਂ ਵੇਖਦੇ ਹਾਂ ਚਾਰ, ਚਾਰ ਪੰਜ ਪੰਜ ਜਵਾਕ ਹੁੰਦੇ ਨੇ ਫੇਿਰ ਉਹਨਾਂ ਨੂੰ ਤੋਂ ਔਖਾ ਹੋ ਜਾਂਦਾ ਨਾ।
ਹਾਂਜੀ ਬਿਲਕੁਲ ਇਹ, ਇਹ ਵੀ ਗੱਲ ਹੈ ਜੀ ਤੁਹਾਡੀ।
ਹਾਂ ਕਿਉਂਕਿ ਫੇਰ ਪ੍ਰਾਈਵੇਟ ਚ ਤਾਂ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ। ਇੱਕ ਦੋਵਾਂ ਨੂੰ ਪੜ੍ਹਾ ਸਕਦੇ ਆ।
ਹਾਂਜੀ ਬਿਲਕੁਲ ਉਹ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਨਾ ਜੀ। ਪੀਸ ਤਾਂ ਇਹ ਐਨੀਆਂ ਨੇ ਦੇਖਲੋ ਤੁਸੀਂ ਯੂਕੇ ਜਾਂ ਫਸਟ ਦੇ ਬੱਚੇ ਦੀ ਫੀਸ ਮੇਰੇ ਖਿਆਲ ਤੇ ਪੰਜ, ਪੰਜ ਹਜ਼ਾਰ ਤੋਂ ਉੱਪਰ ਹੋਉਗੀ।
ਹਾਂਜੀ ਤੇ ਪਲੱਸ ਟੂ ਤੱਕ ਜਾਂਦਾ ਉਦੋਂ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ।
ਹਾਂਜੀ ਬਾਰਾਂ ਬਾਰਾਂ ਤੇਰਾਂ ਤੇਰਾਂ ਹਜ਼ਾਰ ਫੀਸ ਭਰਨੀ ਪੈਂਦੀ ਹੈਗੀ।
ਹਾਂਜੀ
ਬਰਡਨ ਤੋ ਹੈਗਾ ਹੀ ਪੇਰੈਂਟਸ ਲਈ ਬਟ ਉਹੀ ਨਾ ਠੀਕ। ਠੀਕ ਹੈ ਜੀ। ਠੀਕ ਹੈ।
ਹਮ